ਤੁਸੀਂ ਦੱਸੋ
ਬਸ ਕੁਛ ਨੀ ਮੈਂ ਬੈਠੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲਬਾਤ ਕਰਾਂ ਥੋੜ੍ਹਾ ਬੱਚਿਆਂ ਨੂੰ ਫਾਸਟ ਫੂਡ 'ਤੇ ਮਤਲਬ ਹੋਮ ਮੇਡ ਫੂਡ ਬਾਰੇ
ਹਾਂਜੀ ਹਾਂਜੀ ਮੈਂ ਤੇ ਹੋਮ ਮੇਡ ਫੂਡ ਹੀ ਬ ਬਾਹਰ ਦਾ ਫੂਡ ਘੱਟ ਹੀ ਰਹਿੰਦਾ ਹੈ ਕਿਉਂਕਿ ਅੱਜ ਕੱਲ੍ਹ ਮੌਸਮ ਵੀ ਗਰਮੀ ਦਾ ਹੈ ਨਾ ਤੇ ਬਹੁਤ ਨੁਕਸਾਨ ਦਿੰਦਾ ਹੈ ਤੇ ਇਸ ਕਰਕੇ ਘਰ ਹੀ ਜੋ ਬੱਚੇ ਕਹਿੰਦੇ ਨੇ ਫੇਰ ਉਹ ਘਰੋਂ ਹੀ ਬਣਾ ਕੇ ਦੇਈ ਦਾ ਐਵੇਂ ਬਾਹਰ ਦਾ ਫੂਡ ਨਾ ਬਹੁਤ ਨੁਕਸਾਨ ਦੇ ਰਿਹਾ ਪਤਾ ਨੀ ਕਿਵੇਂ ਕਦੇ ਦਾ ਬਾਸਾ ਰੱਖ ਦੇ ਨੇ ਅਸੀਂ ਘਰ ਤੇ ਇੱਕ ਦੀਵਾਰੀ ਸਬਜ਼ੀ ਬਣਾਉਂਦੇ ਆ ਨਾ ਤੇ ਉਹ ਇੱਕ ਟਾਈਮ ਹੀ ਖਾਈ ਦੀ ਏ ਦੂਜੇ ਟਾਈਮ ਅਗਰ ਬਜੇ ਤੇ ਫਹਿਕਣਾ ਮਨਜੂਰ ਹੈ ਬਟ ਦੂਸਰੇ ਟਾਈਮ ਖਾਈ ਵੀ ਨੀ ਕਿਉਂਕਿ ਮੈਨੂੰ ਨਕਸਾਨ ਦਿੰਦੀ ਹੈ
ਹਾਂਜੀ ਹਾਂਜੀ ਉਹੀ ਤਾਂ ਗੱਲ ਰਹਿੰਦੀ ਹੈ ਨਾ ਘਰ ਘਰੇ ਸਾਡੇ ਹਾਥੀਆਂ ਸਮਾਨ ਚੀਜ਼ਾਂ ਤੇਲ ਆਪਾਂ ਕਿੱਦਾਂ ਬਣਾਉਣਾ ਕਿਹੜਾ ਬਣਾਉਣਾ ਕੀ ਬਣਾਉਣਾ ਹੁਣ ਬਾਹਰ ਦਾ ਇਹ ਰਹਿੰਦਾ ਆ ਕਿ ਉਹਨਾਂ 'ਚ ਤੇਲ ਇੰਨਾ ਹੁੰਦਾ ਹੈ ਨਾ ਬੱਚਿਆਂ ਨੂੰ ਵੀ ਖਵਾਉਣਾ ਜ਼ਿਆਦਾ ਤੇਲ ਵੀ ਸਹੀ ਨਹੀਂ ਰਹਿੰਦਾ ਬੱਚਿਆਂ ਲਈ ਕਈ ਕਈ ਤਾਂ ਚੀਜ਼ਾਂ ਇੱਦਾਂ ਮ ਹਾਂਜੀ ਹਾਂਜੀ ਤੁਸੀਂ ਫੋਨਾਂ 'ਚ ਵੀ ਦੇਖਿਆ ਹੋ ਨਾ ਨਾ ਬੜੇ ਮਤਲਬ ਕੋ ਚੀਜ਼ਾਂ ਬੜ ਵਾਇਰਲ ਹੁੰਦੀਆਂ
ਹਾਂਜੀ ਜਿਵੇਂ ਮੈਗੀ ਹੋ ਗਈ ਪਰਾਂਠੇ ਹਾਂ ਕਈ ਕਈ ਚੀਜ਼ਾਂ
ਘਿਓ ਪਾ ਕੇ ਦਿੰਦੇ ਨੇ ਇਹਨਾਂ ਵੀ ਘਿਓ ਖਾਣਾ ਚੰਗਾ ਥੋੜ੍ਹੀ ਹੁੰਦਾ ਸਿਹਤ
ਬਿਲਕੁਲ- ਬਿਲਕੁਲ, ਬਹੁਤ ਨੁਕਸਾਨ ਦਿੰਦੈ।
ਜ਼ਿਆਦਾ ਵੀ ਬਾਹਰ ਦਾ ਫਾਸਟ ਫੂਡ ਖਾ ਲਓ ਤੇ ਬਸ, ਬੁਰੀ ਹਾਲਤ। ਜਾਂਦੀ ਹੈ, ਪੇਟ ਖਰਾਬ ਹੋ ਜਾਂਦਾ ਦੇ ਨੇ, ਪੇਟ ਚਿੰ ਆ ਜਾਂਦੀਆਂ ਨੇ, ਬੱਚਿਆਂ ਨੂੰ ਤਾਂ ਸਮਝਾਣਾ ਅਸੀਂ ਹੈ ਨਾ।
ਹਾਂਜੀ, ਮੈਂ ਹਾਲੇ ਬਿਲਕੁਲ ਘਰ ਦਾ ਖਾ ਰਹੀ ਹਾਂ ਮੇਰਾ ਟੀਟਮੈਂਟ ਚੱਲ ਰਿਹਾ, ਉਸ ਤੋਂ ਬਾਅਦ ਵੀ ਮੈਨੂੰ ਇਹ ਪ੍ਰੋਬਲਮ ਹੋ ਗਈ ਲੂਜ ਮੋਸ਼ਨ, ਵੋਮਟਿੰਗ, ਇਹ ਪ੍ਰੋਬਲਮ ਹੋ ਗਈ ਸੀ।
ਅੱਛਾ-ਅੱਛਾ, ਤੇ ਤਾਂਹੀ ਤੇ ਮੈਂ, ਜਿਵੇਂ ਬੱਚੇ ਕਹਿੰਦੇ ਨੇ ਕੁਛ ਹੈ ਨਾ ਨਿਊਡਲਸ ਖਾਣੇ ਆ, ਬਰਗਰ ਖਾਣੇ, ਪੀਜ਼ਾ ਹਾਂਜੀ, ਮੈਂ ਇਸ ਤੋਂ ਵਧੀਆ ਕੀ ਕਰਦੀ ਹਾਂ ਘਰੇ ਬਣਾ ਦੇਂਦਾ, ਦੇਖੋ ਅੱਜ ਕੱਲ ਜਿਵੇਂ ਆਪਾਂ ਪੀਜ਼ਾ ਬਣਾਦੇ ਆ, ਪੀਜ਼ਾ ਸਾਡਾ ਬੰਦਾ, ਇੱਕ ਤਾਂ ਪੀਜ਼ਾ ਬੇਸ ਮਿਲ ਜਾਂਦਾ। ਠੀਕ ਏ ਜੇ ਤੁਸੀਂ ਪੀਜ਼ਾ ਬੇਸ ਨਹੀਂ ਨਾ ਦੇਣਾ ਬੱਚਿਆਂ ਨੂੰ ਫੇਰ ਤੁਸੀਂ ਸਭ ਤੋਂ ਬੈਸਟ ਕੀ ਕਰੋ ਫੁਲਕਾ ਜਿਵੇਂ ਸਾਡਾ ਪਿਆ ਹੁੰਦਾ ਨਾ ਸਵੇਰੇ ਆਪਾਂ ਬਣਾਇਆ, ਜਿਵੇਂ ਫੁਲਕੇ ਨੂੰ ਥੋੜ੍ਹਾ ਜਿਹਾ ਸੇਕ ਦੇਖ ਲੋ, ਉਹਨੂੰ ਥੋੜਾ ਜਿਹਾ ਫੋਕ ਪਾ ਕੇ ਸੁਰਾਗ ਕਰ ਦੋ, ਆਪਣੀ ਕਰੀਮ ਪਾਓ, ਟਮੈਟੋ ਸੋਸ ਪਾਓ, ਨਿੰ ਪਾਓ ਸਬਜ਼ੀਆਂ ਪਾ ਲਓ ਬਣਾ ਕੇ ਉਹਨੂੰ ਰੋਲ-ਰੋਲ ਕਰਕੇ ਓਦਾਂ ਦੇ ਦੋ ਬੱਚ ਬੱਚਿਆਂ ਨੂੰ, ਕਿਉਂਕਿ ਬੱਚਿਆਂ ਨੂੰ ਤਾਂ ਹਮੇਸ਼ਾ ਹਲਕੀ ਹਲਕੀ ਚਟਪੱਟੀ ਚੀਜ਼ ਯਾ ਕੁਛ ਤੁਸੀਂ ਬੱਚਿਆਂ ਨੂੰ ਨਾ ਇਦਾਂ
ਚੀਜ਼ੀ ਚੀਜ਼ਾਂ ਜ਼ਿਆਦਾ ਪਸੰਦ ਆਦੀਆਂ ਨੇ ਨਾ, ਚੀਜ਼ ਵਾਲੀਆਂ ਹਾਂ।
ਉਹ ਤਾਂ ਇਹ 'ਚ ਹੀ ਖੁਸ਼ ਹੋ ਜਾਂਦੇ ਨੇ, ਬਰਗਰ ਜਿਵੇਂ ਹੋ ਗਿਆ। ਚਲੋ ਬਾਹਰ ਦਾ ਅਵੋਇਡ ਕਰਦੋ ਘਰੇ ਬਰਗਰ ਦਾ ਉਹ ਲੈਓ, ਜਿਵੇਂ ਬੰਨ ਹੁੰਦਾ। ਤੇ ਘਰੇ ਲਿਆ ਕੇ ਆਪਣੇ ਤਰੀਕੇ ਨਾਲ ਤੁਸੀਂ ਸਬਜ਼ੀ ਬਣਾ ਦਿਉ, ਜਿਵੇਂ ਧਿਆਨ ਚ, ਜਿਵੇਂ ਔ ਕਹਿੰਦੇ ਨੀ ਹੁੰਦੇ ਆਲੂ ਟਿੱਕੀ। ਉਹ ਵੀ ਅਸੀਂ
ਹਾਂ ਬਿਲਕੁਲ ਬਹੁਤ ਈਜ਼ੀ ਹੈ, ਮੈਂ ਵੀ ਕਈ ਤਰੀਕੇ ਦੀ ਚੀਜ਼ਾਂ ਬਣਾ ਕੇ ਦਿੰਨੀ ਹਾਂ। ਹੂੰ, ਜਿਵੇਂ ਚਾਂਪਾਂ ਨਹੀਂ ਹੁੰਦੀਆਂ, ਸਪੋਂ ਸੋਇਆ ਨਹੀਂ ਹੁੰਦਾ। ਸੋਆਬਿਨ ਉਹ ਚੋ ਚ ਸੋਇਆ ਚਾਪ ਸਟਿਕ ਬਣਦੀ ਹੈ ਬਹੁਤ ਅੱ
ਅੱਛਾ-ਅੱਛਾ, ਕਿਵੇਂ ਬਣਾਦੇ ਹੋ ਤੁਸੀਂ?
ਸੋਇਆਬੀਨ ਲੈ ਕੇ ਨਾ, ਸੋਇਬੀਨ ਨੂੰ ਔਨੁੰ ਪਿਓ ਲੋ। ਭਿਉਂ ਕੇ ਉਹਨੂੰ ਉਹ ਕਰ ਲੋ ਥੋੜਾ ਬੋਆਇਲ ਕਰ ਲੋ। ਬੁਆਇਲ ਕਰਨ ਤੋਂ ਬਾਅਦ ਅੱਛੀ ਤਰ੍ਹਾਂ ਨਿਚੋੜ ਲੋ ਓ ਨੂੰ। ਬਿਲਕੁਲ ਪਾਣੀ ਬਿਲਕੁਲ ਕੱਢ ਦਉ ਜਾਂ ਨਮਕ ਪਾ ਕੇ ਉਬਾਲ ਲੈਣਾ ਫੇਰ ਉਸ ਤੋਂ ਬਾਅਦ ਉਹਦੇ ਵਿੱਚ ਥੋੜਾ ਜਿਹਾ ਨਮਕ ਪਾਓ। ਹਾਂ ਜਿਹੜਾ ਦੇ ਦੂਸਰਾ ਹੁੰਦਾ ਹੈ ਕਿਹੜਾ ਪਾਊਡਰ ਆਦਾ ਇਹ ਧਿਆਨ ਤੇਤਰ ਤੇ ਨਹੀਂ ਨਹੀਂ ਵਾਈਟ ਕਲਰ ਦਾ ਹੁੰਦਾ ਨਾ ਕੀ ਕਹਿੰਦੇ ਨੇ ਉਹਨੂੰ ਜਿਹੜਾ ਆ ਕੌਣਜ ਦਾ ਕੌਣਸਟਾਰ ਪਾ ਲੋ ਤੇ ਵਿੱਚ ਥੋੜੀ ਜਿਹੀ ਕਸ਼ਮੀਰੀ ਮਿਰਚ ਪਾ ਲੋ। ਹਲਕੀ ਜਿਹੀ ਉਹਨੂੰ ਥੋੜ੍ਹਾ ਜਿਹਾ ਐਵੇਂ ਮਿਕਸ ਕਰਕੇ ਰੱਖ ਦਿਉ ਦਸ ਮਿੰਟ ਹਾਂ ਫਿਰ ਜਿਸ ਸਟਿਕ ਆਦੀਆਂ ਨੇ ਨਾ ਜਿਵੇਂ ਟੂਥਪਿਕ ਸਟਿਕ ਹੁੰਦੀ ਹੈ ਉਹਦੇ ਉੱਤੇ ਤਿੰਨ ਚਾਰ ਕੱਠੀਆਂ ਲਗਾ ਲੋ ਤੇ ਉਹਨੂੰ ਫਰਾਈ ਕਰ ਲੋ ਬਹੁਤ ਵਧੀਆ ਚੋਪਸਟਿਕ ਬਹੁਤ ਟੇਸਟੀ ਮੇਰਾ ਬੇਟਾ ਤੇ ਬਹੁਤ ਖੁਸ਼ ਹੋ ਕੇ ਖਾਂਦਾ ਹੁਣ
ਚਲੋ ਐ ਤਾਂ ਵਧੀਆ ਗੱਲ ਐ ਦੇਖੋ ਘਰ ਦੀ ਘਰ ਚੀਜ਼ ਬਣਾਈ, ਦੇਖੋ ਘਰੇ ਪਤਾ ਕੀ ਫਾਇਦਾ ਰਹਿੰਦਾ ਚੀਜ਼ਾਂ ਦਾ। ਜਿਵੇਂ ਆਪਾਂ ਥੋੜੀ ਚੀਜ਼ ਬਣਾਨੇ ਮਤਲਬ ਮਲ ਲੋ ਜਿਵੇਂ ਕੋਈ ਚੀਜ਼ ਬਣਾਦੇ ਆ ਆਪਾਂ ਹਨਾ। ਦੇਖੋ ਉਹ ਸਾਡੇ ਹੱਥ ਤੇ ਕਿੰਨੀ ਕੁਆਂਟਿਟੀ ਦੀ ਬੰਨੀ ਐ ਘੱਟ ਗ ਵਰਤਨੀ ਐ ਹਨਾ। ਆਪਾਂ ਸਮਾਨ ਪਾਵਾਂਗੇ ਸਾਡੀ ਚੀਜ਼ ਦਾ ਓਨੀ ਹੀ ਵੱਧਣੀ ਏ ਹੁਣ ਦੇਖੋ ਅਹੀ ਬਾਹਰ ਜਾਂਦੇ ਹਾਂ ਤੁਹਾਡਾ ਸੁਵਾਦ ਹੈ। ਸਾਨੂੰ ਕਿਸੇ ਵੇਲੇ ਏਦਾਂ ਦਾ ਹੋ ਜਾਂਦਾ ਆ ਕਿ ਅਸੀਂ ਕੋਈ ਚੀਜ਼ ਮੰਗਵਾਈਏ ਪੈਸੇ ਵੀ ਕੱਟਦੇ ਨੇ ਪਰ ਸਾਨੂੰ ਉਹ ਚੀਜ਼ ਸਆਦ ਹੀ ਨਹੀਂ ਲੱਗੀ।
ਸਵਾਦ ਹੀ ਨੀ ਲਗਿਆ, ਪੈਸੇ ਵੇਸਟ ਪ੍ਰੋਬਲਮ ਅਲੱਗ ਲੱਗਦੀ ਹੈ ਜਿਵੇਂ ਕੀ ਪਤਾ ਬਆ ਦੇ ਰਹੇ ਨੇ ਕਿਵੇਂ ਕਿੰਨੇ ਦਿਨ ਦੀ ਪ੍ਰੋਜਨ ਚੀਜ਼ ਹੈ ਕੀ ਹੈ ਕੀ ਨਹੀਂ ਹੈ ਕੁਛ ਪਤਾ ਤਾਂ ਓਨੂ ਹੁੰਦਾ ਹੈ ਉੱਥੇ ਪੈਸਾ ਕਮਾ ਵਾਸਤੇ ਕੁੱਛ ਵੀ ਕਰਦੇ ਨੇ ਹੁਣ ਸ ਦੇ ਨੇ ਅਸੀਂ ਤੇ ਹੁਣ ਅਗਰ ਚੀਜ਼ ਬਚੇਗੀ ਤੇ ਵੇਸਟ ਹੋ ਰਹੀ ਹੈ ਤੇ ਅਸੀਂ ਸੁੱਕ ਦਵਾਂਗੇ ਅਸੀਂ ਦੁਬਾਰਾ ਨੀ ਬੱਚਿਆਂ ਨੂੰ ਦਵਗੇ ਪਰ ਹਮ
ਖੁਦ ਇੱਦਾਂ ਹੀ ਬੱਚੇ ਕਹਿੰਦੇ ਨੇ ਮੰਮਾ ਬਾਹਰ ਦਾ ਮੈਂ ਕਹਿੰਦੀ ਬਾਹਰ ਦਾ ਨਹੀਂ ਖਾਣਾ ਘਰੇ ਹੀ ਬਣਾ ਲੋੋ ਅਜ ਕੱਲ੍ਹ ਤਾਂ ਜਿਵੇਂ ਉਹ ਤੁਹਾਨੂੰ ਪਤਾ ਨਿੂਡਲ ਹਨਾ ਅੱਠ ਪਤੇ ਨੂੰ ਵੀ ਉਹ ਕਰਕੇ ਇਹਦੇ ਰੋਟੀ ਜਿਹੀ ਬਣਾ ਕੇ ਪਤਲੀ ਜੀ ਉਹਨੂੰ ਦੀ ਮਤਲਬ ਪਤਲੀ ਪਤਲੀ ਕਾਟ ਲੋਓ ਤੇ ਉਹਨੂੰ ਫਰਾਈ ਕਰ ਲ ਥੋੜੇ ਕ੍ਰਿਸਪੀ ਕ੍ਰਿਸਪੀ ਵੀ ਬੰ
ਉਹ ਵੀ ਅੱਛੇ ਬੰਦੇ ਨੇ ਹਾਂਜੀ ਹਾਂਜੀ
ਦੇਖੋ ਮੋਮੋਸ ਵੀ ਕਿੰਨਾ ਮਤਲਬ ਆਪਾਂ ਖਾਂਦੇ ਹਾਂਸੀਂ ਛੋਟਿਆਂ ਨੂੰ ਕੀ ਕਹਿਣਾ ਅਸੀਂ ਆਪ ਨਹੀਂ ਛੱਡਦੇ ਉਹ ਚੀਜ਼ ਮੈਂ ਤਾਂ ਉਹ ਵੀ ਚੀਜ਼ ਕਰਰੇ ਬਣਾ ਲੈਂਦੀ ਹਾਂ
ਹਾਂ ਨਹੀਂ ਮੈਂ ਮੋਮੋਸ ਮੈਂ ਵੀ ਘਰ ਬਣਾ ਲੈਂਦੀ ਹਾਂ ਮੋਮੋਸ ਵਗੈਰਾ ਹਾਂਜੀ ਹਾਂਜੀ ਜ ਜਿਵੇਂ ਮੈਦੇ ਦੇ ਨਾਲ ਬਣਾ ਕੇ ਸੂਟ
ਹਾਂਜੀ ਹਾਂਜੀ ਹਾਂਜੀ ਹੋਰ ਕੀ ਦੇਖੋ ਉਹ ਸਭ ਚੀਜ਼ਾਂ ਹਾਂਜੀ ਉਹ ਸਭ ਚੀਜ਼ਾਂ ਨਾ ਬੱਚਿਆਂ ਨੂੰ ਦੇਣ ਲਈ ਨਾ ਸਾਨੂੰ ਕੋਈ ਔਖ ਵੀ ਨਹੀਂੀ ਆਉਂਦੀ ਅਸੀਂ ਕਹਿੰਦੇ ਚਲੋ ਕੋਈ ਗੱਲ ਨਹੀਂੀ ਘਰੇ ਹੀ ਬਣਾਏ ਨੇ ਸਾਨੂੰ ਪਤਾ ਅਸੀਂ ਕਿੰਨਾ ਤੇਲ ਪਾਇਆ ਕਿੰਨੀ ਚੀਜ਼ ਕਿਹੜੀ ਚੀਜ਼ ਯੂਜ ਕੀਤੀ ਹੈ ਅਸੀਂ ਆਪ ਕਹਿੰਦੇ ਹਾਂ ਬੱਚਿਆਂ ਨੂੰ ਚਲੋ ਕੋਈ ਨੀ ਤੁਸੀਂ ਖਾ ਲਓ ਜੇ ਅਸੀਂ ਇਹੀ ਚੀਜ਼ ਅਗਰ ਬਾਹਰ ਦੀ ਹੋਏਗੀ ਅਸੀ ਠੀ ਅਸੀਂ ਪਹਿਲੇ ਆਪ ਵੀ ਪਹਿਲੇ ਸੋਚਦੇ ਹਾਂ ਯਾਰ ਖਵਾਈਏ ਕਿ ਨਾ ਖਵਾਈਏ ਦੇਖੋ ਬੱਚੇ ਕੱਲ ਨੂੰ ਬਿਮਾਰ ਹੋ ਗਏ ਉਹਦਾ ਫਿਰ ਕੀ ਫਾਇਦਾ ਪਹਿਲੇ ਚੀਜ਼ਾਂ ਖਵਾਓ ਤੇ ਫੇਿਰ ਬਾਅਦ ਚ ਪੈਸੇ ਦਵਾਈਆਂ ਉੱਤੇ ਲਾਓ
ਹਮ ਹ ਪਰ ਉਹਨਾਂ ਦਾ ਆਇਲ ਪਤਾ ਨੀ ਕਿੰਨੇ ਦਿਨ ਦਾ ਹੁੰਦਾ ਹੈ ਕਿੰਨੀ ਵਾਰੀ ਉਹ ਇੱਕ ਆਇਲ ਚ ਕਿੰਨੀ ਵਾਰੀ ਫਰਾਈ ਕਰਦੇ ਨੇ
ਕਰੀ ਜਾਣਗੇ ਔਰ ਉਹਨੇ ਵਿੱਚ ਉਹਦੇ ਵਿੱਚ
ਲੋਕ ਤਾਂ ਇੱਦਾਂ ਹੀ ਕਰਦੇ ਨੇ ਜਿਵੇਂ ਮਤਲਬ ਕਿ ਕੜਾਹੀ ਦੇ ਵਿੱਚ ਤੇਲ ਪਾ ਲੈਂਦੇ ਨੇ ਉਹਦੇ ਵਿੱਚ ਕਿੰਨੀ ਵਾਰ ਚੀਜ਼ਾਂ ਬਣਾ ਲੈਂਦੇ ਨੇ ਤੇਲ ਹੁੰਦਾ ਹੈ ਉਹ ਤੇਲ ਕਾਲੇਪਣ ਚ ਆ ਜਾਂਦਾ
ਕਾਲੇ ਪਾਣੀ ਚ ਆ ਜਾਂਦਾ
ਉਹਦੀ ਸਾਰੀ ਚੀਜ਼ਾਂ
ਹਮ ਉਹ ਤੇਲ ਸਾਫ਼ ਹੋ ਜਾਂਦਾ ਹੈ ਤੁਵਾਨ ਪਤਾ ਉਹਦੇ ਵਿੱਚ ਅਰਾਰੋਡ ਵਗੈਰਾ ਕੋਈ ਚੀਜ਼ ਪਾ ਕੇ ਜਿਵੇਂ ਉਹਦੇ ਵਿੱਚ ਉਹਨੂੰ ਪਾ ਦੋ ਤੇ ਉਹਨੂੰ ਥੋੜ੍ਹਾ ਫਰਾਈ ਕਰ ਦੋ ਜਿੰਨਾ ਵੀ ਕਾਲਾਪਨ ਹੋਏਗਾ ਸਾਰਾ ਸਾਫ਼ ਹੋਜੇਗਾ
ਅਸੀਂ ਘਰ ਵੀ ਤੇ ਇੱਕ ਇੱਕ ਤੇਲ ਦੋ ਤਿੰਨ ਵਾਰੀੇ ਤੇ ਯੂਜ
ਬਾਹਰ ਵੇਲੇ ਤਾਂ ਨੀ ਨਾ ਏਦਾਂ ਕਰਦੇ
ਨਾ ਨਾ ਉਹ ਤੇ ਬਸ ਤੱਲੀ ਜਾਣਗੇ ਆਪਣਾ
ਪਕੌੜੇ ਹੋਣ ਕੁਛ ਹੋਏ ਉਹਨਾਂ ਦਾ ਤੇਲ ਇਕਦਮ ਕਾਲਾ ਹੋ ਜਾਂਦਾ ਤਲ
ਤੇ ਕਹਿ ਰਹੀ ਹਾਂ ਬਲਕਿ ਗਰਮੀ ਇੰਨੀ ਪੈ ਰਹੀ ਹੈ ਬਲਕਿ ਨਿੰਬੂ ਪਾਣੀ ਪੀਓ ਅੱਛੀ ਅੱਛੀ ਚੀਜ਼ਾਂ ਬੱਚੇ ਨੀ ਸੁਣਦੇ ਨਾ
ਬਿਲਕੁਲ ਬੱਚੇ ਤਾਂ ਮੁੜ ਬੱਚੇ ਮੁੜ ਜਾਣ ਤੇ ਹੋਰ ਸਾਨੂੰ ਚਾਹੀਦਾ ਕੀ ਹੈ ਦੇਖੋ ਸਾਨੂੰ ਵੀ ਬੱਚਿਆਂ ਕਰ ਇਹ ਨਾ ਬਾਹਰ ਦੀ ਚੀਜ਼ਾਂ ਬੰਦ ਕਰਨੀਆਂ ਪੈਂਦੀਆਂ ਨੇ ਘਰੇ ਖਾਣੀਆਂ ਪੈਂਦੀਆਂ ਨੇ
ਬਿਲਕੁਲ ਜੀ ਕਈ ਵਾਰੀ ਇਹ ਵੀ ਹੁੰਦਾ ਆਪਣਾ ਵੀ ਕਈ ਵਾਰੀ ਮਨ ਕਰ ਜਾਂਦਾ ਹੈ ਜਿਵੇਂ ਹੁਣ ਘਰ ਬਣੀ ਹੋਏ ਚੀਜ਼ ਤੇ ਫਿਰ ਬੰਦਾ ਆਪ ਵੀ ਖਾ ਲੈਂਦਾ ਬੱਚਿਆਂ ਨੂੰ ਵੀ ਖਵਾ ਦਿੰਦਾ ਹਨਾ ਬਾਹਰ ਦੀ ਚੀਜ਼ ਨਾ ਖਾ ਕੇ ਠੀਕ
ਬਟ ਤੁਹਾਨੂੰ ਪਤਾ ਹੈ ਹਾਂਜੀ ਹਾਂਜੀ ਬਾਕੀ ਮੈਨੂੰ ਲੱਗਦਾ ਕਈ ਕਈ ਲੋਕ ਹੁੰਦੇ ਆ ਕਿ ਮਤਲਬ ਜਿਹੜੇ ਤਾਂ ਹੁੰਦੇ ਆ ਨਾ ਮਤਲਬ ਵਰਕਿੰਗ ਵੂਮਨਸ ਹੋ ਗਈਆਂ ਜਿਹਨਾਂ ਨੇ ਮਤਲਬ ਬਾਹਰ ਰਹਿਣਾ ਉਹ ਫਿਰ ਨਾ ਧੱਕੇ ਆਉਣਾ ਉਹਨਾਂ ਨੇ ਰੋਟੀ ਵੀ ਨਹੀਂੀ ਬਣਾਉਣੀ ਉਹ ਬੱਚਿਆਂ ਨਾਲ ਉਹਨਾਂ ਦੇ ਥੋੜ੍ਹੇ ਬੇ ਜੇ ਨਾ ਬਾਹਰ ਵੱਲ ਜ਼ਿਆਦਾ ਉਹਨਾਂ ਦਾ ਹੁੰਦਾ
ਹਾਂਜੀ ਬਿਲਕੁਲ ਉਹ ਤੇ ਫਿਰ ਬੱਚਿਆਂ ਨੂੰ ਬਣਾ ਕੇ ਨਹੀਂ ਨਾ ਦੇ ਪਾਂਦੇ ਰੋਟੀ ਰੋਟੀ ਬਣਾ ਦੇਣ ਤਾਂ ਬੜੀ ਗੱਲ ਹੈ ਤੇ ਅਟਲਣ ਟਟਲਣ ਤੇ ਚੀਜ਼ਾਂ ਕਿੱਦਾਂ ਬਨਾਣਗੇ ਹੁਣ ਤੇ ਅਸੀਂ ਹਾਊਸ ਵਾਈਫ ਹੁਣੇ ਆ ਤੇ ਅਸੀਂ ਲੋਕ ਤੇ ਘਰ ਕੁਛ ਵੀ ਬਣਾ ਲੈਣੇ ਆ ਜਦ ਮੈਂ ਜੋਬ ਕਰਦੀ ਸੀ ਤਦ ਨਹੀਂ ਮੈਨੂੰ ਟਾਈਮ ਮਿਲਦਾ ਸੀ ਹੁਣ ਚਲੋ ਬੱਚਿਆਂ ਨੂੰ ਬਣਾ ਦਈਦਾ ਜੋ ਕਹਿੰਦੇ ਨੇ
ਬਿਲਕੁਲ ਬਿਲਕੁਲ ਹੋਰ ਕੀ ਦੇਖੋ ਸਲੁਸਾਨ ਵੀ ਹੁੰਦਾ ਚਲੋ ਕੁਛ ਤਾਂ ਬੱਚੇ ਖਾਣ ਨਹੀਂ ਹੁੰ ਤਾਂ ਬੱਚਿਆਂ ਨੂੰ ਤੁਸੀਂ ਹੈਲਦੀ ਚੀਜ਼ਾਂ ਕੁਛ ਦਿਓ ਹੈ ਨਾ ਜਿਵੇਂ ਫਰੂਟ ਹੋ ਗਏ ਸਬਜ਼ੀਆਂ ਹੋ ਗਈਆਂ ਉਹ ਤਾਂ ਕੋਸੋਂ ਦੂਰ ਭੱਜਦੇ ਨੇ ਕਿ ਮਤਲਬ ਅਸੀਂ ਨਹੀਂ ਖਾਣੀ ਸਾਨੂੰ ਚੀਜ਼ਾਂ ਦੇ ਦੋ ਫਰਾਈ ਕਰਕੇ ਕੁਛ ਦੇ ਦੋ ਫਰੈਂਚ ਫਰਾਈਜ਼ ਬਣਾ ਦੋ ਚਲੋ ਫਰੈਂਚ ਫਰਾਈਜ਼ ਵੀ
ਬਹੁਤ ਅੱਛੇ ਬੰਦੇ ਨੇ ਫਰੈਂਚ ਫਰਾਈਜ਼ ਵੀ ਫਰੈਂਚ ਫਰਾਈਜ਼ ਵੀ ਉਵੇਂ ਹਾਂਜੀ ਕੋਨਫਲਾਰ ਪਾ ਕੇ ਨਾ ਕੋਨਫਲਾਰ ਆਲੂ ਕੱਟ ਕੇ ਉਹਦੇ ਵਿੱਚ ਕੋਰਨਫਲਰ ਨਮਕ ਕਸ਼ਮੀਰੀ ਲਾਲ ਮਿਰਚ ਵਗੈਰਾ ਪਾ ਕੇ ਚਿਲੀ ਫਲਿਕਸ ਪਾਓ ਤੇ ਉਹਨੂੰ ਫਰਾ ਬਹੁਤ ਟੇਸਟੀ ਬਣਦੇ ਨੇ ਬਲਕਿ ਘਰ
ਟੇਸਟੀ ਵੀ ਬਣਦੇ ਨੇ ਨਾਲੇ ਦੂਸਰਾ ਨੰਬਰ ਪਤਾ ਕੀ ਹੁੰਦਾ ਉਹਦੇ ਵਿੱਚ ਨਾ ਅਸੀਂ ਆਪਣੇ ਹਿਸਾਬ ਦੇ ਨਾਲ ਨਾ ਉਹਨੂੰ ਫਰਾਈ ਕਰ ਲੈਂਦੇ ਹਾਂ ਹਨਾ ਮਤਲਬ ਇੰਨੇ ਜ਼ਿਆਦਾ ਆਪਾਂ ਰੈੱਡ ਨੀ ਕਰਦੇ ਥੋੜੇ ਰੋਸਟ ਕਰਦੇ ਆ ਉਹਨੂੰ ਹਨਾਟ ਜਿਹੜੇ ਤੁਸੀਂ ਬਾਜ਼ਾਰ ਜਾ ਕੇ ਲੈ ਕੇ ਆਉਂਦੇ ਨਾ ਦੇਖ ਤੁਸੀਂ ਕਿੰਨੇ ਕ੍ਰਿਸਪੀ ਹੁੰਦੇ ਨੇ ਤੇ ਕਿੰਨੇ ਕੁ ਜਾਂਦਾ ਉਹਨਾਂ ਨੇ ਰੋਸਟ ਕੀਤੇ ਹੁੰਦੇ ਨੇ ਹਾਂ ਹੋਰ ਕੀ ਤੇ ਤੁਸੀਂ ਘਰੇ ਬਣਾਓ ਨਾ ਘਰੇ ਵਾਲੀ ਚੀਜ਼ ਨਹੀਂ ਹੁੰਦੀ
ਇੱਕ ਤਾਂ ਸਾਫ਼ ਸੁਥਰੀ ਤੇ ਉਹਤੋਂ ਅੱਛੇ
ਓਨੇ ਹੀ ਪੈਸਿਆਂ ਦੇ ਨਾਲ ਤੁਹਾਨੂੰ ਥੋੜ੍ਹੀ ਚੀਜ਼ ਮਿਲਣੀ ਜਸੀਂ ਇਹੀ ਆਲੂ ਦੇ ਨਾਲ ਫਿਰ ਅਸੀਂ ਘਰ ਬਣਾਵਾਂਗੇ ਆਪਾਂ ਤੁਹਾਡੀ ਪਲੇਟ ਬਣ ਜਾਂਦੀ
ਪਲੇਟ ਪੂਰੀ ਪਾ ਜਾ ਕਿੱਲੋ ਆਲੂ ਰਾਜੇ ਰੱਜ ਕੇ ਖਾਣ ਬੱਚੇ
ਕਿ ਫਰੈਂਚ ਫਰਾਈਜ਼ ਸੀ ਤਾਂ ਮੈਂ ਆਪ ਬਹੁਤ ਸ਼ੌਕੀਨ ਹਾਂ ਮੈਂ ਤਾਂ ਆਪ ਕੁਛ ਨਹੀਂ ਲੱਭਦਾ ਉਹੀ ਲੈ ਕੇ ਤੇ ਉਹ ਆਪ ਹੀ ਬਣਾ ਕੇ ਮੈਂ ਖਾ ਲੈਂਦੀ ਹ ਕੋਈ ਬਾਹਰ ਦਾ ਨੀ ਪਤਾ ਹੁੰਦਾ
ਹੂੰ ਕਈ ਵਾਰੀ ਮਨ ਕਰਦਾ ਮੈਂ ਉਹੀ ਤੇ ਕਹਿ ਰਹੀ ਕਈ ਵਾਰੀ ਸਾਡਾ ਵੀ ਮਨ ਕਰ ਜਾਂਦਾ ਕਿ ਬੰਦਾ ਘਰ ਬਨਾਵੇ
ਹਾਂਜੀ ਹਾਂਜੀ ਹਾਂਜੀ ਚਲੋ ਸਾਡਾ ਤਾਂ ਹੁਣ ਇਹੀ ਆ ਕਿ ਬਾਈ ਆਪਾਂ ਵੀ ਆਪਣੇ ਬੱਚਿਆਂ ਨੂੰ ਬਾਹਰ ਦੀਆਂ ਚੀਜ਼ਾਂ ਦਾ ਥੋੜ੍ਹਾ ਘੱਟ ਇਸਤੇਮਾਲ ਕਰਾਈਏ ਆਪ ਦੇ ਅਸੀ ਕਟ ਕੇ ਜਿੰਨਾ ਤ ਸਾਡੇ ਤੋਂ ਹੋ ਸਕੇ ਆਪਾਂ
ਹਾਂ ਗਰਮੀ ਚ ਤੇ ਅੱਛੀ ਅੱਛੀ ਚੀਜ਼ਾਂ ਖਾਈਏ ਲਿਕੁਡ ਜ਼ਿਆਦਾ ਪੀਏ ਧਿਆਨ ਰੱਖੀਏ ਆਪਣੀ ਸਿਹਤ ਦਾ ਬਾਹਰ ਬੱਚਿਆਂ ਨੂੰ ਘੱਟ ਜਾਣ ਦੇ ਨਾ ਹੋਰ ਕੀ
ਬਿਲਕੁਲ ਬਿਲਕੁਲ ਹਾਂਜੀ ਚਲੋ ਤੁਹਾਡੇ ਨਾਲ ਹਾਂਜੀ ਹਾਂਜੀ ਮੈਨੂੰ ਵੀ ਬਹੁਤ ਵਧੀਆ ਲੱਗਿਆ ਫਿਰ ਆਪਾਂ ਕਦੀ ਮਿਲਾਂਗੇ ਤਾਂ ਫਿਰ ਆਪਾਂ ਦੱਸਾਂਗੇ ਦੇਠੀਕ ਹੈ ਠੀਕ ਓਕੇ ਸਤਿ ਸ਼੍ਰੀ ਅਕਾਲ